ਹੈਲੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਹੋਰ ਘਰ ਪਰਿਵਾਰ ਠੀਕ ਸਭ ਕੀ ਕਰਦੇ ਪਏ ਹੋ
ਬਦੇ ਦੀ ਦੁਕਾਨ ਤੇ ਬੈਠਿਆ ਸੀ ਆਪਣੀ
ਅੱਛਾ ਅੱਛਾ ਸਿਹਤ ਠੀਕ ਰਹਿੰਦੀ
ਹਾਂਜੀ ਦੀਦੀ ਵਧੀਆ
ਅੱਛਾ ਬਸ ਵਧੀਆ ਵਧੀਆ
ਇੱਥੇ ਤੁਹਾਡੇ ਆਪਣੇ ਏਰੀਏ 'ਚ ਪੋਲਿਊਸ਼ਨ ਕਿਵੇਂ ਹੈਗਾ
ਪੋਲਿਊਸ਼ਨ ਬਹੁਤ ਜ਼ਿਆਦਾ ਹੈਗਾ ਤਾਂ ਪਿੰਡਾਂ ਵਿੱਚ ਵੀ ਉਵੇਂ ਹੈ ਸ਼ਹਿਰਾਂ ਵਿੱਚ ਵੀ ਉਵੇਂ ਹੀ ਹੈ
ਹਾਂਜੀ ਬਲਕਿ ਮੈਂ ਕਹਿ ਰਿਹਾ ਜੀ ਬਲਕਿ ਕਹਿੰਦੇ ਨੇ ਵੀ ਪਿੰਡਾਂ ਚ ਇੰਨਾ ਪੋਲਿਊਸ਼ਨ ਹੁੰਦਾ ਵੀ ਨਹੀਂ ਲੇਕਿਨ ਹੁਣ ਕਹਿੰਦੇ ਨਾ, ਜੇ ਜਨਰੇਸ਼ਨ ਵਧਦੀ ਜਾ ਰੀ ਏ।
ਹੂੰ, ਹੂੰ ਪ੍ਹੈਲਾਂ ਆਪਾਂ, ਪ੍ਹੈਲਾਂ ਸਿਰਫ ਸੁਨੇਆਂ ਸੀਗਾ ਕਿ ਸ਼ਐਰਾਂ ਵਿੱਚ ਪ੍ਰਦੂਸ਼ਨ ਹੁੰਦੈ। ਜਾਦਾ ਹਣਾ ਕਿਉਂ ਸ਼ਐਰਾਂ ਵਿੱਚ ਜਾਦਾ ਟ੍ਰੈਫਿਕ ਹੁੰਦਾ ਹੈਗਾ ਸਾਧਨਾਂ ਦਾ, ਹਣਾ।
ਹਾਂਜੀ ਦੀਦੀ।
ਹੁੰਦਾ ਹੈਗਾ ਪਰ ਹੁਣ ਦੇਖਿਆ ਜਾਵੇ ਤਾਂ ਪਿੰਡਾਂ ਵਿੱਚ ਵੀ ਓਨਾ ਹੀ ਹੈਗਾ ਕਿਉਂਕਿ ਜਦੋਂ ਹੁਣ ਕਿਸੇ ਵੀ ਕੰਮ ਜਾਂਦੇ ਹੈਗੇ ਆਪਾਂ ਪਹਿਲਾਂ ਲੋਕ ਪੈਦਲ ਜਾਣਾ ਪਸੰਦ ਕਰਦੇ ਸੀਗੇ ਕਿ ਪਿੰਡ ਵਿੱਚ ਕੰਮ ਹੈਗਾ ਚਲੋ ਪੈਦਲ ਚੱਲ ਜਾਂਦੇ ਆਾਂ ਹੁਣ ਅੱਜ ਕੱਲ ਕੋਈ ਕੰਮ ਹੈਗਾ ਤਾਂ ਆਪਾਂ ਕਹਿ ਦਿੰਦੇ ਹ ਨਹੀਂ ਸਾਧਨ ਤੋਂ ਬਿਨਾਂ ਆਪਾਂ ਕਿਤੇ ਨਹੀਂ ਜਾਣਾ ਹੈਗਾ ਗਾ ਹਨਾ ਚਾਹੇ ਧੁੱਪ ਹੈ ਚਾਹੇ ਠੰਢ ਹੈ ਚਾਹੇ ਜਿਵੇਂ ਵੀ ਕਹਿ ਲੋੋ
ਹਾਂਜੀ ਦੀਦੀ ਹਾਂਜੀ
ਹਨਾ ਉਹਨਾਂ ਦਾ ਗੰਦਾ ਧੂੰਆਂ ਫੈਲੀ ਜਾਂਦਾ ਹੈਗਾ ਗਾ ਉਹਨਾਂ ਕਰਕੇ ਜ਼ਿਆਦਾ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਆ ਕਿੰਨੇ ਹੋਰ ਰੋਗ ਵੱਧ
ਬਾਕੀ ਦੀਦੀ ਤੁਸੀਂ ਇਹ ਵੇਖੋ ਅਸੀਂ ਸਾਡੇ ਸ਼ਹਿਰਾਂ ਵਿੱਚ ਕਿੰਨੀ ਫੈਕਟਰੀਆਂ ਹੈਗੀਆਂ ਨੇ ਕਿੰਨੀ ਵਾਈਕਲਾਂ ਹੈਗੀਆਂ ਨੇ ਉਹ ਬਾਲਕੀ ਸਾਡੇ ਸ਼ਹਿਰ ਹੋਰ ਵੀ ਜਿਆਦਾ ਬੁਰਾ ਹਾਲ ਹੈਗਾ ਜਿਸਟਮ ਇਹਦਾ
ਹਾਂ ਹ ਸ਼ਹਿਰਾਂ ਵਿੱਚ ਗੰਦਾ ਧੂੰਆਂ ਚੱਲ ਰਿਹਾ ਹੈਗਾ ਇਹਨਾਂ ਦਾ ਹੀ ਹੋ ਰਿਹਾ ਹੈਗਾ
ਹਾਂ ਇਹਦੇ ਨਾਲ ਬਿਮਾਰੀਆਂ ਕਿੰਨ ਹੋ ਰਹੀਆਂ ਨੇ ਅਸਥਮਾ ਅਸਤਮਾ ਦੇ ਪੇਸ਼ੈਂਟ ਦਮੇ ਦਾ ਹਾਂਜੀ
ਹਾਂ ਦਵੇਂ ਦਾ ਤਾਂ ਸਭ ਦੇ ਵਿੱਚ ਹੀ ਮਾਹੌਲ ਪੈਦਾ ਹੋ ਹੀ ਰਿਹਾ ਹੈਗਾ ਸ਼ਹਿਰਾਂ ਵਿੱਚ ਕੀ ਪਿੰਡਾਂ ਵਿੱਚ ਕੀ ਪਹਿਲਾਂ ਸਾਹ ਦੀ ਬਿਮਾਰੀ ਇੰਨੀ ਨੀ ਹੁੰਦੀ ਸੀ ਪਿੰਡਾਂ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਵੀ ਸਾਹ ਦੀ ਬਿਮਾਰੀ ਹੈਗੀ ਹੈ ਜਦ ਕਿੰਨੀ ਧੂੜ ਉੱਡਦੀ ਆ ਸਾਧਨਾ ਕਰਕੇ
ਹਾਂਜੀ ਹਾਂਜੀ ਦੀਦੀ
ਕਿਉਂਕ ਪਿੰਡਾਂ ਵਿੱਚ ਤਾਂ ਕੱਚਾ ਹੀ ਥਾਂ ਹੁੰਦਾ ਹੈ ਪੱਕਾਂ ਛੜਕ ਕਿੰਨੀਆਂ ਕਿੰਨੀਆਂ ਖੁੰਡਾਂ ਪਿੰਡਾਂ ਦੇ ਵਿੱਚ ਹਨਾ ਵੱਡੇ ਰੋਡਾਂ ਤੇ ਹੁੰਦੀ ਹੈ ਪੱਕੀ ਸੜਕ ਤਾਂ ਵੱਡੇ ਰੋਡ ਤੇ ਹੀ ਹੈ
ਹਾਂਜੀ ਜਿੰਨੀ ਦੂਲ ਮਿੱਟੀ ਹੈਗੀ ਉਹ ਸਾਰੇ ਸਰੀਰ ਅੰਦਰ ਹੀ ਆਂਦੀ ਪਦੀ ਜੀ
ਹਾਂ ਪਹਿਲਾਂ ਪਿੰਡਾਂ ਦੇ ਵਿੱਚ ਵੀ ਚਲੋ ਸਾਧਨ ਨੀ ਹੁੰਦੇ ਸੀਗੇ ਇੰਨਾ ਵੀ ਉਹ ਨੀ ਹਦਾ ਸੀ ਪ੍ਰਦੂਸ਼ਣ ਨੀ ਹੁੰਦਾ ਸੀਗਾ ਹਨਾ ਹੁਣ ਤਾਂ ਇਹਨਾਂ ਵਿੱਚ ਪਿੰਡਾਂ ਦੇ ਵਿੱਚ ਧੂੜ ਉੱਡਦੀ ਹੈ ਗੰਦਾ ਧੂੰਆਂ ਉੱਡਦਾ ਏ ਹਨਾ ਵਾਹਨਾਂ ਨੂੰ ਅੱਗ ਲੱਗ ਗ ਰਹੇ ਨੇ ਉਹਦਾ ਗੰਦਾ
ਉਦ ਕੋ ਹਾਂਜੀ ਹਾਂਜੀ ਅਤੇ ਦੀਦੀ ਇਹ ਤੁਹਾਡੇ ਪ ਪਿੰਡਾਂ ' ਫਿਰ ਫੈਕਟਰੀਆਂ ਵੀ ਹੈਗੀਆਂ
ਨਹੀਂ ਨਹੀਂ ਪਿੰਡਾਂ ਵਿੱਚ ਨਹੀਂ ਹੁੰਦਾ ਹੈ ਹੁੰਦਾ ਕੁਛ ਪਰ ਵੀ ਇਸ ਤੋਂ ਬਿਨਾਂ ਹੀ ਕਿੰਨਾ ਪੋਲਿਊਸ਼ਨ ਹੋ ਰਿਹਾ
ਹਾਂ ਹਾਂਜੀ ਹਾਂਜੀ ਹਾਂਜੀ ਵਾਈਕਲਾ ਦਾ ਘੱਟ ਪ੍ਰਦੂਸ਼ਣ ਹੁੰਦਾ ਹੈ ਵਾਈਕ ਸਭ ਤੋਂ ਜ਼ਿਆਦਾ ਪ੍ਰਦੂਸ਼
ਨਿਕਲ ਚੱਲਦੇ ਨੇ ਹੁਣ ਅੱਜ ਕੱਲ ਪਿੰਡਾਂ ਦੇ ਵਿੱਚ ਹੁਣ ਤਾਂ ਗੱਡੀਆਂ ਵੀ ਚਲਾ ਰਹੇ ਨੇ ਮੋਟਰਸਾਈਕਲ ਵੀ ਚਲਾ ਰਹੇ ਨੇ ਟਰੱਕ ਆ ਰਹੇ ਨੇ ਹੁਣ ਤਾਂ ਵੱਡੇ ਵੱਡੇ ਪਿੰਡਾਂ ਦੇ ਵਿੱਚ ਵੀ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਉ
ਇਹਨਾਂ ਦਾ ਜਿਹੜਾ ਗੰਦਾ ਧੂੰਆਂ ਹੈਗਾ- ਹੈਗਾ, ਹੁਣ ਜਿਵੇਂ ਦੁਕਾਨਾਂ ਹੈਗੀਆਂ ਸੜਕਾਂ ਤੇ
ਹਾਂਜੀ।
ਦੁਕਾਨਾਂ ਤੇ ਵੀ ਅਕਸਰ ਲੋਕ ਹੀ ਬਹਿੰਦੇ ਨੇ, ਔਰ ਲੋਕਾਂ ਨੇ ਹੀ ਦੁਕਾਨਾਂ ਦੇ ਜਾਣਾ ਹੈਗਾ ਸਮਾਨ ਲੈਣ ਲਈ। ਜਦੋਂ ਕੋਈ ਜਾਂਦੇ ਹੈਗੇ ਆ ਜੀ ਕਿੰਨਾ ਗੰਦਾ ਧੂੰਆਂ ਜਿਹੜਾ, ਉਹ ਆਪ ਆਪਣੇ ਜਦੋਂ ਆਪਾਂ ਸਾਹ ਲੈਂਦੇ ਹਾਂ, ਅੰਦਰ ਜਾਂਦਾ ਉਹਦੇ ਨਾਲ ਆਪਾਂ ਨੂੰ ਫੇਫੜਿਆਂ ਦੇ ਰਾਹੀਂ ਕਿੰਨੀ ਦਿੱਕਤ ਆਉਂਦੀ ਹੈਗੀ ਆ। ਜਦ ਕੇ ਫੇਫੜੇ ਹੀ ਖ਼ਰਾਬ ਹੋ ਜਾਣਗੀਆਂ ਤਾਂ ਆਪਾਂ ਸਾਹ ਲਵਾਂਗੇ ਕਿੱਥੋਂ ਹੋਰ ਸਾਹ ਹੀ ਨਹੀਂ ਆਊਗਾ, ਤਾਂ ਮਾ ਬਸ ਤਾਂ ਮੌਤ ਹੀ ਹੈ ਹੋਰ ਤਾਂ
ਹਾਂ, ਉਹ ਹਾਂਜੀ-ਹਾਂਜੀ-ਹਾਂਜੀ-ਹਾਂਜੀ। ਪੋਲਿਊਸ਼ਨ ਹੱਦ ਤੋਂ ਜ਼ਿਆਦਾ ਫੈਲ ਰਿਹਾ ਦੀਦੀ।
ਜ਼ਿਆਦਾ ਫੈਲਿਆ। ਇਹਦੇ ਲਈ ਹੁਣ ਆਪਾਂ ਨੂੰ ਇਹੀ ਕਰ ਸਕਦੇ ਹੈਗੇ ਆਪਾਂ ਹੈਨਾ ਵੱਧ ਤੋਂ ਵੱਧ ਤਾਂ ਆਪਾਂ ਹਰੇ ਦਰਖਤ ਲਗਾਈਏ।
ਹਾਂਜੀ, ਜਿੰਨੇ ਹੋ ਸਕਦੇ ਪੇੜ ਪੌਦੇ ਲਗਾਈਏ।
ਅੱਜ ਕੱਲ ਪੇੜਾਂ ਨੂੰ ਕੱਟ ਦਰਖਤਾਂ ਨੂੰ ਕੱਟੀ ਜ਼ਿਆਦਾ ਜਾ ਰਹੇ ਹੈਗੇ ਗੇ ਆ ਲੱਕੜਾ ਬਣਾ ਰਹੇ ਨੇ ਵੀ
ਸਾਡੇ ਇੰਡੀਆਨ ਦੀ ਜਨਰੇਸ਼ਨ ਸਾਨੂੰ ਜਨਸੰਖਿਆ ਦੀ ਵਰੱਧੀ ਹੋ ਰਹੀ ਹੈ ਕਿ ਬੰਦਾ ਹਾਰ ਕੇ ਕੀ ਕਰੇਗਾ ਜੰਗਲਾਂ ਨੂੰ ਕੱਟੇਗਾ ਜਦੋਂ ਜੰਗਲ ਕੱਟਣਗੇ ਹਾਂ ਜੰਗਲ ਕੱਟਣਗੇ, ਫੈਕਟਰੀਆਂ ਤੋਂ ਧੂੰਆਂ, ਤੇ ਉਹੀ ਆਕਸੀਜਨ ਘੱਟ ਹੋਣ ਦੇ ਕਾਰਨ ਫਿਰ ਓਹੀਓ ਬਿਮਾਰੀਆਂ। ਹਾਂਜੀ-ਹਾਂਜੀ-ਹਾਂਜੀ
ਅ ਜਦੋਂ ਦੇਖੀ ਦਾ ਹੀ ਆ ਹੁਣ ਆਪਾਂ ਹੈਨਾ, ਪਹਿਲਾਂ ਵਾਲੇ ਲੋਕ ਜਿਹੜੇ ਸੀਗੇ ਜ਼ਿਆਦਾ ਤੁਰਨਾ ਪਸੰਦ ਕਰਦੇ ਸੀਗੇ, ਹੈਨਾ। ਕੋਈ ਕੰਮ ਹੈ ਤੁਰ ਕੇ ਜਾਣਾ ਉਹਨਾਂ ਨੇ ਆਪਦਾ ਤੁਰ ਕੇ ਹੀ ਆਉਣਾ। ਕਿੰਨੇ ਸੌਖੇ ਰਹਿੰਦੇ ਸੀਗੇ ਨਾ ਇਹੋ ਜਿਹਾ ਕੋਈ ਰੋਗ ਲੱਗਦਾ ਸੀ, ਕੋਈ ਦਮਾ ਹੋਇਆ ਸੀ ਪਹਿਲਾਂ ਕਦੇ ਕਿਸੇ ਨੂੰ, ਕੋਈ ਸਾਹ ਦੀ ਬਿਮਾਰੀ ਨੀ ਲੱਗੀ ਸੀ। ਕੁਛ ਨੀ ਨਾ ਹੋਇਆ ਸੀਗਾ? ਅੱਜ ਕੱਲ ਹੁਣ ਆਮ ਸ਼ਹਿਰਾਂ ਵਿੱਚ ਵੀ ਜਾਈਏ ਤਾਂ ਸ਼ਹਿਰਾਂ ਦੇ ਵਿੱਚ ਕਿੰਨਾ-ਕਿੰਨਾ ਟਰੈਫਿਕ ਲੱਗਿਆ ਪਿਆ ਹੁੰਦਾ ਪਹਿਲਾਂ ਤਾਂ, ਹੈਨਾ। ਹਰੇਕ ਹੁਣ ਆਪਣਾ, ਹਰੇਕ ਹੁਣ ਅ ਗੱਡੀ ਦੇ ਵਿੱਚ ਕਾਰ ਦੇ ਵਿੱਚ ਤਾਂ ਹੈ ਨੀ ਗਾ ਬਈ ਜਿਹੜਾ ਸ਼ੀਸ਼ਾ ਬੰਦ ਕਰਕੇ ਬੈਠ ਜੂਗਾ। ਕੋਈ ਆਪਣੇ ਵਰਗਾ ਆਟੋ ਤੇ ਹੁੰਦਾ, ਮੋਟਰਸਾਈਕਲ ਲ ਤੇ ਹੁੰਦਾ, ਪੈਦਲ ਤੁਰਿਆ ਜਾਂਦਾ ਹੁੰਦਾ, ਹੈਨਾ। ਉਹ ਜਿਹੜਾ ਗੱਡੀਆਂ ਦਾ ਗੰਦਾ ਧੂੰਆਂ, ਜਦੋਂ ਉਹ ਜ਼ਿਆਦਾ ਹੀ ਸਪੀਡ ਕਰਦੇ ਆ ਵੀ, ਗਾਂ ਮੈਨੂੰ ਜਾਣ ਦੋ। ਪਹਿਲਾਂ, ਮੈਂ ਪਹਿਲਾਂ ਲੰਘਣਾ, ਕੰਮ ਮੇਰਾ ਜ਼ਿਆਦਾ ਜ਼ਰੂਰੀ ਹੈ, ਹੈਨਾ। ਤਾਂ ਉਹ ਆਪ ਜੈ ਗੰਦਾ ਧੂੰਆਂ ਉਹ ਆਪਾਂ ਨੂੰ, ਸਿਹਤ ਨੂੰ ਆਪਣੇ ਨਾਲ ਕਰਾ ਰਿਹੈ।
ਮੈਂ ਕਹਿ ਰਿਹਾ ਸੀ, ਹਾਂਜੀ-ਹਾਂਜੀ-ਹਾਂਜੀ ਹੈ, ਮੈਂ ਕਿਹ ਰਿਹਾ ਦੀਦੀ, ਅਗਰ ਦੁਕਾਨ ਤੋਂ ਕਿਸੇ ਦੇ ਘਰ ਵੀ ਜਾਣਾ ਹੈ ਨਾ ਜੀ, ਪਹਿਲੇ ਤਾਂ ਬੰਦੇ ਪੈਦਲ ਨਿਕਲ ਜਾਂਦੇ ਸੀ ਕਿੰਨੇ-ਕਿੰਨੇ ਕਿਲੋਮੀਟਰ ਪੈਦਲ ਚੱਲਦੇ ਸੀ, ਲੇਕਿਨ ਹਾਂ ਲੇਕਿਨ ਅੱਜ ਦੇ ਟਾਈਮ ਇਚ ਤੇ ਘਰੋਂ ਬਾਹਰ, ਗਲੀ ਦੇ ਬਾਹਰ ਤੱਕ ਜਾਣਾ ਨਾ ਤਾਂ ਵੀ ਆਪਣੀ ਬਾਈਕ ਚ ਲੈਂਦਾ ਤੇ ਤਾਂ ਚੱਲਦਾ।
ਹਾਂ, ਹੁਣ ਬਾਈਕ ਤੇ ਬਾਈਕ ਸਾਧਨ ਤਾਂ ਚਲੋ ਜਿਹੜੇ ਹੈਗੇ-ਹੈਗੇ ਆ ਹੁਣ ਪਹਿਲਾਂ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਹੈਨਾ, ਸਫ਼ਾਈ ਕਿੰਨੀ ਰੱਖਦੀਆਂ ਸੀਗੀਆਂ। ਘਰਾਂ ਦੇ ਵਿੱਚ, ਬਾਹਰ। ਕੋਈ ਵੀ ਆਪਾਂ ਕੱਲ ਖਸ ਖਾਂਦੇ ਸੀ, ਮਨ ਲਓ ਕੋਈ ਵੀ ਚੀਜ਼ ਖਾਂਦੇ ਸੀ ਉਸਨੂੰ ਆਪਾਂ ਡਸਟਬਿਨ ਦੇ ਵਿੱਚ ਸੱਟਦੇ ਸੀ, ਕੂੜੇ ਦਾਨ ਦੇ ਵਿੱਚ ਪਾਉਂਦੇ ਸੀ, ਹੈਨਾ। ਤੇ ਹੁਣ ਜਿਹੜਾ ਕੂੜਾ ਕਰਕਟ ਆ ਹੈਨਾ, ਕਿਥੇ ਜਾਈਏ ਹਸਪਤਾਲ ਆ ਜਿਹੜੇ, ਆਪਣੇ ਸਰਕਾਰੀ ਹਸਪਤਾਲ ਹੁੰਦੇ ਆ ਉਹਨਾਂ ਦੇ ਬਾਹਰ ਕਿੰਨਾ ਗੰਦ ਵੱਜਿਆ ਪਿਆ ਹੁੰਦਾ, ਕਿੰਨਾ ਕੂੜਾ ਕਰ ਕਟ ਹੁੰਦਾ, ਇੱਕ ਤਾਂ ਮਰੀਜ਼ ਵੈਸੇ ਹੀ ਮਰਦ ਮਰਨ ਵਾਲਾ ਹੁੰਦਾ ਹੈ, ਪਹਿਲਾਂ ਡਾਕਟਰ ਕੋਲ ਜਦੋਂ ਜਾਂਦਾ ਹੈਨਾ।
ਗੰਦੇ ਕੂੜੇ ਕਰਕੇ ਜਦੋਂ ਉਹਨੂੰ ਜਮਾਂ ਸਾਹ ਲੈਣ ਦੇ ਵਿੱਚ ਦਿੱਕ ਦਿੱਕਤ ਆਉਂਦੀ ਹੈਗੀ, ਕਿੰਨੀ ਬਦਬੂ ਮਾਰ ਰਹੀ ਹੁੰਦੀ ਹੈ, ਹੈਨਾ। ਉਹਦੇ ਕਰਕੇ ਉਹਦੀ ਹੋਰ ਜਾਣ ਰੱਖੀ ਹੁੰਦੀ ਹੈਗੀ ਆ, ਕੋਈ ਫ਼ਾਇਦਾ ਉਸ ਚੀਜ਼ ਦਾ। ਜੋ ਉੱਥੇ ਹਸਪਤਾਲ ਦੇ ਬਾਹਰ ਆਪਾਂ ਸਫ਼ਾਈ ਰੱਖ ਰਦੇ ਹਾਂ ਤੇ ਕਿੰਨਾ ਉਹ ਹੁੰਦਾ ਹੈਨਾ, ਚੰਗਾ ਰਹੁਗਾ ਆਸ-ਪਾਸ।
ਹਾਂਜੀ ਇਹਨਾਂ ਦੀ ਨਿਕਾਸੀ ਦੀ ਦਿੱਤੀ ਨਾ ਬਿਲਕੁਲ ਵੀ
ਹਾਂ ਹੁਣ ਕਈ ਪ੍ਰਾਈਵੇਟ ਚ ਜਦੋਂ ਜਾਈਦਾ ਹਸਪਤਾਲਾਂ ਦੇ ਵਿੱਚ ਚਲੋ ਉੱਥੇ ਤਾਂ ਥੋੜ੍ਹੀ ਬਹੁਤ ਸਫ਼ਾਈ ਹੁੰਦੀ ਹੈਗੀ ਹੈ ਪ੍ਰਾਈਵੇਟਾਂ ਵਿੱਚ ਚਾਹੀਦਾ ਹਨਾ ਆ ਸਰਕਾਰੀ ਹਸਪ ਤਾਲਾਂ ਦੇ ਵਿੱਚ ਤਾਂ ਜਮਾ ਹੀ ਸਫ਼ਾਈ ਨਹੀਂ ਹੁੰਦੀ ਹੈਗੀ ਕੂੜਾ ਕਿੰਨਾ ਪਿਆ ਹੁੰਦਾ ਗੰਦਾ ਪਾਣੀ ਕਿੰਨਾ ਖੜਾ ਹੁੰਦਾ ਮੀਂਹ ਦਾ ਜਾਂ ਕਿਸੇ ਗਟਰ ਦਾ ਪਾਣੀ ਖੜਾ ਹੁੰਦਾ ਜਿਹੜੇ ਨਾ
ਹਾਂਜੀ ਹਾਂਜੀ ਹਾਂਜੀ
ਪਹਿਲੀ ਗੱਲ ਤਾਂ ਜਿਹੜੇ ਆ ਗਟਰ ਚੱਲ ਰਹੇ ਹੈਗੇ ਇਹਨਾਂ ਦਾ ਖੋਲਣਾ ਹੀ ਨੀ ਚਾਹੀਦਾ ਜਦੋਂ ਮੀਂਹ ਆਉਂਦਾ ਉਦੋਂ ਖੋਲੋ ਚਲੋ ਗੰਦਾ ਪਾਣੀ ਹੁੰਦਾ ਜਿਹੜਾ ਮੀਂਹ ਦਾ ਪਾਣੀ ਹੁੰਦਾ ਜਿਆਦਾ ਹੋਇਆ ਹੁੰਦਾ ਸੜਕਾਂ ਤੇ ਚਲੋ ਸ ਵੀ ਸੂਖ ਲੈਂਦੇ ਆ ਜਵੇ ਰ ਲੈਂਦੇ ਆ ਨਾ ਗਟਰ ਅੱਜ ਕੱਲ ਵੈਸੇ ਖੁੱਲ੍ਹੇ ਪਏ ਹੁੰਦੇ ਆ, ਉਹਨਾਂ ਦੇ ਕਿੰਨੀ ਗੰਦੀ ਬਦਬੂ ਆਉਂਦੀ ਹੈਗੀ, ਕਿੰਨੇ ਰੋਗ ਵੱਧਦੇ ਆ, ਗੰਦਾ ਪਾਣੀ ਹੁੰਦਾ ਉਨ੍ਹਾ ਵਿੱਚ ਪੋਲੀਥੀਨ ਹੁੰਦੇ ਆ।
ਉਹ ਚੱਕਰ ਵੀ ਏ ਨਾ ਜੀ, ਜੇ ਸਫ਼ਾਈ ਵਾਲੇ ਟਾਈਮ ਸੇਰ ਸਫ਼ਾਈ ਕਰਨ ਵਾਸਤੇ ਆਉਣ, ਤੇ ਇਹ ਵਾਲਾ ਕੰਮ ਹੋ ਆਨਾ, ਸਫ਼ਾਈ ਵਾਲੇ ਟਾਈਮ ਸੇਰ ਸਫ਼ਾਈ ਨਹੀਂ ਕਰਨ ਆਂਦ ਦੇ ਨਾਲੀਆਂ ਬੰਦ ਹੋ ਜਾਂਦੀਆਂ ਉਹ ਸਾਰਾ ਪੋਲਿਊਸ਼ਨ ਬਸ ਬਸ ਉਹ ਸਾਰਾ ਪੋਲਿਊਸ਼ਨ ਦਾ ਕਾਰਨ ਬਣ ਜਾਂਦੀ ਹੈ ਜੀ
ਬਣ ਜਾਂਦਾ ਹੈਗਾ ਤੇ ਕਿੰਨੇ ਲੋਕ ਵੱਧ ਜਾਂਦੇ ਹੈਗੇ ਆ ਅਕਸਰ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਸ਼ਹਿਰ ਵਿੱਚ ਹੀ ਤੁਰਨਾ- ਫਿਰਨਾ ਹੈਏ ਕਿਤੇ ਹੋਰ ਤਾਂ ਉਹਨਾਂ ਨੇ ਜਾਣਾ ਨੀ। ਉੱਥੇ ਹੀ ਆਪਣਾ ਸਮਾਨ ਖਰੀਦਣਾ ਹੈ ਉੱਥੇ ਤੁਰਨਾ- ਫਿਰਨਾ ਇੱਕ- ਦੂਜੇ ਨਾਲ ਵਰਤਣਾ।
ਹੁਣ ਤੇ ਬਲਕਿ ਸਰਕਾਰ ਨੇ ਵੀ ਨਾ ਜਿੰਨੀ ਵੀ ਫੈਕਟਰੀਆਂ ਹੈਗੀਆਂ ਨੇ ਸਾਡੇ ਏਰੀਆ ਚ' ਜਿੰਨੇ ਵੀ ਸ਼ਹਿਰਾਂ ਵਿੱਚ ਹੈਗੇ ਨੇ ਉਹਨਾਂ ਵਾਸਤੇ ਅਲੱਗ੍ ਪ੍ਰੋਪਟੀ ਦਿੱਤੀ ਹੈ। ਪਰ ਤੁਸੀਂ ਆਪਣੀ ਫੈਕਟਰੀ ਹੈ ਇੱਥੇ ਖੋਲ੍ਹ ਸਕਦੇ ਹੋ। ਲੇਕਿਨ ਉਹ ਜ ਗੱਲ ਇਹ ਨਾ ਜੀ ਕੋਈ ਮੰਨਦਾ ਨਹੀਂ ਇਹਨਾਂ ਦੀ ਗੱਲ। ਸ਼ਹਿਰਾਂ ਦੇ ਅੰਦਰ ਹੀ ਫੈਕਟਰੀਆਂ ਖੁੱਲਦੀਆਂ ਨੇ। ਧੂੰਏ ਦੇ
ਹਾਂਜੀ। ਬਸ ਆਹ ਧੂੰਆਂ ਹੇਗਾ ਆ। ਇਧਰੋਂ ਜਿਹੜਾ ਸਾਧਨਾਂ ਦਾ ਗੰਦਾ ਧੂੰਆਂ ਹੈਗਾ ਇਹਦੇ ਨਾਲ ਜ਼ਿਆਦਾ ਤਾਂ ਹੋ ਰਿਹਾ ਹੈਗਾ। ਪਹਿਲਾਂ ਤਾਂ
ਹਾਂਜੀ- ਹਾਂਜੀ -ਹਾਂਜੀ।
ਬੱਚੇ ਬਿਮਾਰ ਹੋ ਰਹੇ ਨੇ, ਸਿਆਣੇ ਬਿਮਾਰ ਹੋ ਰਹੇ ਨੇ ਇਹਦੇ ਨਾਲ। ਕਿੰਨੀਆਂ ਦਿੱਕਤਾਂ ਆ ਰਹੀਆਂ ਨੇ, ਸਭ ਨੂੰ ਹੀ ਆ ਰਹੀਆਂ ਨੇ।
ਹਾਂਜੀ -ਹਾਂਜੀ -ਹਾਂਜੀ- ਹਾਂਜੀ- ਹ।
ਫੇਰ ਆਪਾਂ ਡਾਕਟਰ ਕੋਲ ਜਾਂਦੇ ਹੈ। ਗੇ ਹੈਗੇ। ਕਿੰਨੇ- ਕਿੰਨੇ ਪੈਸੇ ਉੱਥੇ ਭਰ ਕੇ ਆਉਂਣੇ ਹੈਗੇ ਆ। ਜਦੋਂ ਫੇਰ ਦੋ ਦਿਨ ਘਰੇ ਰਹਿ ਕੇ ਸੈੱਟ ਹੋ ਜਾਂਦੇ ਹੈਗੇ। ਫੇਰ- ਫੇਰ ਆਪਣੇ ਕੰਮ ਕਰੇ ਬਿਨਾਂ ਸਰਦਾ ਨੀ ਹੈਗਾ। ਫੇਰ ਜੋ ਜਾਂਦੇ ਆ ਫੇਰ ਪੋਲਿਊਸ਼ਨ ਉਹੀ
ਤੁਸੀਂ ਕਰੋ ਬਾਹਰ ਨਿਕਲੋਗੇ ਉਹੀਓ ਤੂਆ ਆਏਗਾ ਅੰਦਰ। ਤੇ ਉਹੀ ਬਿਮਾਰੀ ਦਾ ਘਰ ਬੰਨੇਗਾ।
ਪਾਂ ਐਵੇਂ ਹੁੰਦਾ ਸੀ। ਗਾ ਵੀ ਅਮੀਰ ਘਰ ਜਿਹੜੇ ਹੁੰਦੇ ਸੀ। ਚਲੋ, ਜਿਹੜਾ ਜ਼ਿਆਦਾ ਅਮੀਰ ਹੈਗਾ। ਉਹ ਤਾਂ ਘਰੇ ਬੈਠਾ ਕੰਮ ਕਰ ਵੀ ਲਊਗਾ।
ਹਾਂਜੀ -ਹਾਂਜੀ -ਹਾਂਜੀ -ਹਾਂਜੀ ਹੁਣ ਜਿਵੇੇ ਡੇਲੀ, ਡੇਲੀ ਰੂਟੀਨ ਵਾਲਾ ਬੰਦਾ ਹੈਗਾ। ਮਜ਼ਦੂਰ ਹੈਗਾ।
ਜੋਬ ਜਿਹੜੇ ਕਰਦੇ ਹੈਗੇ ਆ ਨਾ। ਉਹਨਾਂ ਨੂੰ ਤਾਂ ਜਾਣਾ ਹੀ ਹੁੰਦਾ ਹੈ। ਸਾਧਨ ਰਾਹੀਂ ਜਾਣਾ ਹੀ ਹੈਗਾ। ਆਉਣਾ ਵੀ ਸਾਧਨ ਤੇ ਹੀ ਹੈ।
ਹੁਣ ਤੁਸੀਂ ਇਹ ਵੀ ਵੇਖੋ ਨਾ। ਜਮੈਟੋ ਹੋ ਖੁੱਲ ਗਿਆ। ਸਵੀਗੀ ਖੁੱਲ ਗਿਆ। ਇਹ ਪੂਰੀ- ਪੂਰੀ ਰਾਤ ਓਨ ਹੈਗੇ ਹਨ। ਤੇ ਜਿੜੇ ਕਸਟਮਰ ਹੈਗੇ। ਜਿਹੜੇ ਕਾਰੀਗਰ ਹੈਗੇ ਨੇ ਅੰਦਰ ਉਹ ਵਿਚਾਰੇ ਬਾਈਕਾਂ ਤੇ ਘੁੰਮਦੇ ਨੇ। ਉਹ ਵੀ ਕਿੱਥੇ ਜਾਵੇ।
ਹਮ। ਦਿਨੇ ਤਾਂ ਪੋਲਿਊਸ਼ਨ ਹੁੰਦਾ- ਹੁੰਦਾ ਹੁਣ ਰਾਤ ਰਾਤ ਨੂੰ ਵੀ ਓਨਾ ਹੀ ਹੁੰਦਾ ਹੈਗਾ। ਰਾਤ ਨੂੰ ਵੀ ਸਾਧਨ ਚੱਲਦੇ ਨੇ, ਦਿਨੇ ਵੀ ਸਾਧਨ ਚੱਲਦੇ ਨੇ।
ਜਿੰਨਾ ਵੀ ਫੋਰ ਵੀਲਰ, ਫਾਈਵ ਵੀਲਰ ਟਰੈਕਟਰ ਹੈਗੇ ਨੇ, ਟਰੱਕ ਹੈਗੇ ਨੇ। ਇਹਨਾਂ ਨੂੰ ਸਵੇਰੇ ਦੇ ਪਰਮਿਸ਼ਨ ਆਉੰਦੀ ਨਹੀ। ਇਹ ਤਾਂ ਰਾਤੀ ਨਿਕਲ ਸਕਦੇ। ਉਹੀ ਕਹਿੰਦੇ ਨਾ। ਪਹਿਲੇ ਹੁਣ ਸਵੇਰੇ ਵੀ ਪੋਲਿਊਸ਼ਨ ਹੈਗਾ, ਹੁਣ ਰਾਤੀ ਹੀ ਪੋਲਿਊਸ਼ਨ ਹੁੰਦਾ।
ਹਾਂਜੀ- ਹਾਂਜੀ ਪੋਲਿਊਸ਼ਨ ਵੱਧ ਹੀ ਇਹਨਾਂ ਰ ਕਰਕੇ ਵਿਆਹ ਹੈਗਾ ਗਾ।
ਹਾਂਜੀ -ਹਾਂਜੀ ਦੀਦੀ
ਬਸ ਇੰਨਾ ਹੈ ਵੀ ਥੋੜ੍ਹਾ ਹੈਣਾ ਪੈਦਲ ਤੁਰਨਾ ਚਾਹੀਦਾ ਹੈਗਾ ਨਾਲੇ ਤਾਂ ਸਿਹਤ ਚੰਗੀ ਰਹਿੰਦੀ ਹੈਗੀ ਆ। ਹਾਂ। ਉਹ ਪਸੀਨੇ ਰਾਹੀਂ ਗੰਦੇ ਬੱਕ ਕਿਵੇ ਨਿਕਲ ਜਾਂਦੇ ਨੇ ਹਨਾ। ਉਹਨਾਂ ਦਾ ਹੋ ਜਾਂਦਾ ਹੈਗਾ। ਹੁਣ, ਆਪਾਂ ਮੰਨ ਲਓ ਘਰੇ ਬੈਠੇ ਹਾਂ। ਗਰਮੀ ਦੇ ਵਿੱਚ, ਉਹਦਾ ਆਪਾਂ -ਪ ਹਮ- ਹਮ ਹ। ਹਾਂ। ਪੱਖਾ ਲਾ ਕੇ ਬੈਠ ਜਾਂਦੇ ਹਾਂ ਆਪਾਂ ਘਰਾਂ ਦੇ ਵਿੱਚ ਉਹ ਕਿੰਨੀ ਗੰਦੀ ਹਵਾ ਸਟਦੇ ਨੇ। ਪਰ ਆਪਾਂ ਬੈਠ ਜਾਂਦੇ ਹਾਂ ਤਾਂ ਕਿ ਉਹ ਗਰਮੀ ਜ਼ਿਆਦਾ ਹੁੰਦੀ ਹੈ ਹਵਾ ਲਈ ਬੈਠੇ ਰਹਿੰਦੇ ਹਾਂ। ਆਪਾਂ ਹਨਾ।
ਹਾਂਜੀ- ਹਾਂਜੀ -ਹਾਂਜੀ- ਹਾਂਜੀ ਬੀਮਾ
ਸਹੀ ਜਿਹੜੀ ਉੱਪਰ ਕੁਦਰਤੀ ਹਵਾ ਵਗ ਰਹੀ ਹੈਗੀ ਆ ਉਹ ਆਪਾਂ ਲੈਣੀ ਪਸੰਦ ਨਹੀਂ ਕਰਦੇ।
ਹਾਂ
ਹਨਾ। ਉਹ ਤਾਂ ਵੈਸੇ ਤਾਂ ਉਹ ਕੁਦਰਤੀ ਹੁਣ ਰਹਿ ਨਹੀਂ ਗਈ ਹੈਗੀ। ਗੰਦ ਪਹਿਲ ਇੰਨਾ ਜ਼ਿਆਦਾ ਹੋ ਗਿਆ ਹਨਾ। ਪਰ ਫੇਰ ਵੀ ਜੇ ਆਪਾਂ ਉਹੀ ਲਈਏ ਹਵਾ ਤਾਂ ਕਿੰਨਾ ਫਾਇਦਾ ਹੈਗਾ। ਆਪਣੇ ਸਰੀਰ ਨੂੰ
ਉਹ ਤੇ ਹੈ ਹੀ ਜੀ। ਅਸਥਮਾ ਦੀ ਬਿਮਾਰੀ ਦਾ ਕਾਰਨ ਹੀ ਇਹੀ ਹੋਗਾ।
ਹਾਂ। ਕਿੰਨੇ ਲੋਕ ਵਧੇ ਪਏ ਨੇ ਇਸ ਚੀਜ਼ ਦੇ ਕੋਈ ਆ ਜਿਹੜਾ ਵਿੱਚ ਜਿਹੜਾ ਕਹਿ ਦੂਗਾ ਮੈਨੂੰ ਸਾਹ ਦੀ ਬਿਮਾਰੀ ਹੈ ਨਹੀਂ ਗੀ ਨੇ ਤਾਂ ਹਰੇਕ ਨੂੰ ਖਾਂਸੀ ਤਾਂ ਹੈ ਹੀ ਹੈਗੀ। ਆਪਣੇ ਵਰਗੇ ਨੋਰਮਲ ਇਨਸਾਨ ਨੂੰ ਵੀ ਖਾਂਸੀ ਆਉਂਦੀਆਂ। ਕਿਉਂ ਆਉਂਦੀਆਂ ਕਿਉਂਕਿ ਇੱਕ ਤਾਂ ਉਹ ਜੜ੍ਹਾਂ ਇੱਕ ਤਾਂ ਜਿਹੜੀ ਗੰਦਗੀ ਵਾਲੀ ਹਵਾ ਵੱਗ ਰਹੀ ਹੈਗੀ ਆ ਉੱਤੋਂ ਗੰਦਾ ਧੂੜ ਮਿੱਟੀ ਉੱਡ ਰਿਹਾ ਹੈਗਾ ਹਨਾ ਕੂੜਾ ਜਦੋਂ ਆਪਾਂ ਉੱਤੇ ਹੀ ਸੁਿੱੱਟੀ ਰੱਖਣਾ ਧਰਦੀ ਤੇ ਆਪਾਂ ਸਾਰਾ ਦਿਨ ਕੂੜਾ ਹੀ ਸੁਿੱਟੀ ਜਾਣਾ ਕੂੜੇ ਸੁਿੱਟੀ ਜਾਣਾ ਸਫਾਈ ਸਿਰਫ ਆਪਣੇ ਘਰ ਦੀ ਕਰਦੇ ਹਾਂ ਆਪਾਂ ਜਦ ਕਿ ਬਾਹਰ ਜਦੋਂ ਜਾਂਦੇ ਹਾਂ ਉਹ ਵੀ ਤਾਂ ਆਪਣਾ ਘਰ ਹੈ ਤੁਰਨਾ ਫਿਰਨਾ ਆਪਾਂ ਹੂ
ਬਸ ਇਹਦੀ ਪੋਲਿਊਸ਼ਨ ਹੱਦ ਤੋਂ ਜ਼ਿਆਦਾ ਫੈਲ ਰਿਹਾ
ਫੈਲ ਰਿਹਾ ਹਾਂਜੀ ਬਸ ਇਹਦਾ ਹੱਲ ਵੀ ਆਹੀ ਹੈ ਕਿ ਆਪਾਂ ਘੱਟ ਤੋਂ ਘੱਟ ਕੂੜਾ ਸੁਟੀਏ ਨਾ ਸਾਧਨਾਂ ਦੀ ਵਰਤੋਂ ਘੱਟ ਕਰੀਏ ਮ ਬੂਰੀ ਚ ਕਰਨੀ ਪੈਂਦੀ ਹੈ ਚਲੋ ਇਹ ਨੀ ਹੈਗਾ ਕਰਨੀ ਨੀ ਚਾਹੀਦੀ
ਹੂ ਠੀਕ ਹੈ ਜੀ